ਹੈਲੋ।
ਹੈਲੋ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜੀ ਸਤਿ ਸ੍ਰੀ ਕਾਲ ਜੀ ਹੋਰ ਠੀਕ ਔ?
ਹਾਂ ਹਾਂਜੀ -ਹਾਂਜੀ ਵਧੀਆ ਜੀ ਤੁਸ ਸੁਣਾਓ।
ਹਾਂਜੀ ਵਧੀਆ ਜੀ ਵਧੀਆ।
ਹੋਰ ਘਰ ਦੇ ਸਾਰੇ ਠੀਕ ਨੇ?
ਹਾਂਜੀ ਹਾਂਜੀ।
ਹੋਰ ਅੱਜ- ਕੱਲ ਕੀ ਕਰ ਰਹੇ ਓ?
ਬਸ, ਪੜ੍ਹਾਈ -ਪੜ੍ਹਾਈ ਕਰਦੇ ਪਏ ਆਂ
ਵਧੀਆ ਪੜ੍ਹਾਈ ਹੀ ਕਰਨੀ ਚਾਹੀਦੀ ਏ।
ਹਾਂਜੀ ਫਿਊਚਰ ਵਾਸਤੇ ਤਾਂ ਐਈ ਕਰਨੀ ਚਾਹੀਦੀ।
ਬਿਲਕੁਲ ਜੀ ਪੜ੍ਹਾਈ ਬਗੈਰ ਗੁਜ਼ਾਰਾ ਈ ਨੀ ਅੱਜ- ਕੱਲ ਬਿਨਾਂ ਪੜ੍ਹੇ ਕਿਸੇ ਕੋਈ ਪੁੱਛਦਾ ਵੀ ਨੀ ਹੈ। ਨਈ ਤੁਸੀ ਪੜ੍ਹਦੇ ਪੇ ਔ?
ਹਾਂਜੀ।
ਚਲੋ ਵਧੀਆ ਅੱਗੇ ਵੀ ਪੜਨਾ
ਹਾਂਜੀ। ਅੱਜ -ਕਲ੍ਹ ਐਜੂਕੇਸ਼ਨ ਦਾ ਤਰੀਕਾ ਪੜ੍ਹਾਈ ਦਾ ਤਰੀਕਾ। ਪਹਿਲੇ ਅਕਨ ਨੀ ਰਿਆ ਪਹਿਲੇ ਜੈਸਾ ਨੀ ਰਿਆ ਕਾਫੀ।
ਬਿਲਕੁਲ ਪਹਿਲੇ ਜਿਵੇਂ ਅੱਠ ਪੜ੍ਹਿਆ ਦਸ ਪੜ੍ਹਿਆ ਛੱਡ ਤਾ ਕੰਮਾਂ ਚ ਲਾਗਿਆ
ਹਾਂਜੀ।
ਅੱਜ ਕੱਲ੍ਹ ਗ੍ਰੈਜੂਏਟ ਨੂੰ ਵੀ ਕੋਈ ਨੀ ਪੁੱਛਦਾ ਹੈਗਾ।
ਹਾਂਜੀ ਅੱਜ ਕੱਲ੍ਹ ਬੱਚੇ ਓਨਲਾਈਨ ਲਰਨਿੰਗ ਜਿਵੇਂ ਕਿ ਯੂਟਿਊਬ ਵਿੱਚ ਹੋ ਗਿਆ ਕੋਰਸਿਸ ਹੋਗੇ। ਸਕੂਲ ਕਾਲਜ ਤੋਂ ਪੜ੍ਹਾਈ ਔਰ ਕਿਤਾਬਾਂ ਦੀ ਜਗ੍ਹਾ ਸਕਰੀਨ ਦਾ ਇਸਤੇਮਾਲ ਕਰਦੇ ਆ ਹਾਂਜੀ ਅੱਜ ਦੇ ਜ਼ਮਾਨੇ ਚ,
ਹਾਂਜੀ। ਜੇ ਨੀ ਪੜੋਗੇ ਤੁਹਾਨੂੰ ਪਤਾ ਈ ਮਜ਼ਦੂਰੀਆਂ ਕਰਨੀਆਂ ਪੈਣਗੀਆਂ ਨਈ।
ਹਾਂਜੀ, ਸਿਰਫ ਰੱਟਾ ਹਾਂਜੀ। ਸਈ ਗੱਲ ਏ।
ਦੇਖੋ ਜੇ ਪੈਸਾ ਹੈ ਜੇ ਜੇ ਪੈਸਾ ਹੈ। ਤੁਹਾਨੂੰ ਸਾਰੇ ਪੁੱਛਣਗੇ ਠੀਕ ਐ ਜੇ ਪੈਸਾ ਨੀ ਐ। ਤੁਹਾਨੂੰ ਕੋਈ ਨੀ ਪੁੱਛੇਗਾ ਅੱਜ ਕੱਲ ਜੀਣ ਵਾਸਤੇ। ਬੰਦੇ ਨੂੰ ਪੈਸੇ ਵੀ ਬੜੀ ਬੜੀ ਲੋੜ ਹੈਗੀ ਠੀਕ ਐ ਨਾ ਇਸ ਕਰਕੇ ਪੜ੍ਹਾਈ ਦੇ ਬੇਸ, ਤੋਂ ਹੀ ਬੰਦੇ ਨੂੰ ਤਾਂ ਕੁਛ ਕਮਾ ਸਕਦਾ ਹੈਗਾ। ਹੈ ਨਹੀਂ, ਤਾਂ ਫੇਰ ਤੁਹਾਨੂੰ ਪਤਾ ਨਹੀਂ ਪੜ੍ਹਨਾ ਤੇ ਸਾਰੀ ਉਮਰ ਮਜ਼ਦੂਰੀ ਕਰਨੀ ਐ।
ਹਾਂਜੀ।
ਓ ਤੁਹਾਨੂੰ ਪਤਾ ਈ ਹੋਣਾ ਤੁਹਾਡਾ ਪਾਪਾ ਕਰਦੇ ਹੋਣੇ ਨੇ।
ਓ ਤਾਂ ਹੈ ਪਹਿਲੇ ਜਮਾਨੇ ਦੇ
ਸਾਡੇ ਵੀ ਹੋਰ ਕੀ। ਸਾਡੇ ਬੱਚੇ ਅਸੀਂ ਆਪ ਹੁਣ ਬੱਚਿਆਂ ਨੂੰ ਕਹਿਣੇ ਆ ਵੀ ਪੜ੍ਹੋ ਪੜ੍ਹਾਈ ਬੜੀ ਜ਼ਰੂਰੀ। ਕੀ ਵੇਖੋ ਤੁਹਾਡਾ ਪਿਓ ਧੱ-ਧੱਕੇ ਖਾ ਰਿਆ ਨਾ ਬਾਹਰ ਜੋ ਸਵੇਰੇ ਜਾਂਦਾ ਤੇ ਸ਼ਾਮੀ ਆਂਦਾ ਤਾਂ ਕਿੱਥੇ ਜਾ ਕੇ ਬੰਦਾ। ਪੈਸੇ ਦੀ ਸ਼ਕਲ ਵੇਖਦਾ ਹੈਗਾ ਨਾ ਠੀਕ ਐ ਨਾ ਫਿਰ ਜੇ ਤੁਸੀਂ ਪੜ ਲਿਖ ਜਾਓ ਗੇ ਤੇ ਪਤਾ ਮਹੀਨੇ ਦੇ ਮਹੀਨੇ ਤਨਖਾਣ ਨੀ ਆਣੀ ਬੱਜੀ ਬਜਾਈ। ਠੀਕ ਐ ਨਾ ਮਜ਼ਦੂਰੀ ਚ ਆ ਹੁੰਦਾ ਵੈ ਕਦੀ ਕੰਮ ਹੈ ਕਦੀ ਨੀ ਹੈ ਕਦੀ ਕੰਮ ਹੈ। ਕਦੀ ਨੀ, ਠੀਕ ਐ ਨਾ ਫੇਰ। ਜੀ ਮੰਦਾ ਆ ਗਿਆ ਜੇ ਮੰਦਾ ਆ ਗਿਆ ਤੇ ਓ ਜਿਹੜਾ ਜੋੜਿਆ ਓ ਅਲੱਗ ਜਾਂਦਾ ਹੈਗਾ ਵੈ। ਇਸ ਕਰਕੇ ਆਪਣਾ ਜੇ ਬੱ, ਚਾ ਬੰਦਾ ਪੜ੍ਹਿਆ ਲਿਖਿਆ ਵੇ ਹਰ ਮਹੀਨੇ ਬੈਠ ਕੇ ਓਹਦੀ, ਤਨਖਾਹ ਆਨੀ ਈ ਆਨੀ ਐ ਇੱਕ ਨੌਲਜ ਵੱਧ ਜਾਂਦੀ ਐ। ਇਸ ਕਰਕੇ ਅਸੀਂ ਤੁਹਾਨੂੰ ਕਵਾਂਗੇ ਪੜ੍ਹਾਈ ਬੜੀ ਜ਼ਰੂਰੀ ਹੈਗੀ ਐ। ਅੱਗੇ ਜਿਹੜਾ ਮਾਹੌਲ ਐ ਨਾ ਆਦਮੀ ਜਨਾਨੀ ਰਲ ਕੇ ਵੀ ਕਰਨ ਨਾ। ਅੱਗੇ ਦਾ ਜਿਹੜਾ ਮਾਹੌਲ ਹੈਗਾ ਵੈ। ਆਦਮੀ ਜਨਾਨੀ ਰਲ ਕੇ ਵੀ ਕਰਨ ਤਾਂ ਵੀ ਘਰ ਆਪਣਾ ਗ੍ਰਸਤੀ ਕਰਨੇ ਪਾਲਣੇ ਬੜੀ ਮੁਸ਼ਕਿਲ ਹੈਗੀ ਐ।
ਹਾਂਜੀ, ਸਹੀ ਗੱਲ ਮਹਿੰਗਾਈ ਇੰਨੀ
ਹੋਰ ਕੀ ਤੁਸੀਂ ਪੰਨ ਸੌ ਨੋਟ ਲੈ ਕੇ ਜਾਓ ਹੂੰ। ਜੇ ਤੁਸੀਂ ਬਾਜ਼ਾਰ ਵਿੱਚ ਪੰਨ ਸੌ ਨੋਟ ਵੀ ਲੈ ਕੇ ਜਾਓ ਬਸ ਦੋ ਤਿੰਨ ਚੀਜ਼ਾਂ ਹੀ ਆਂਦੀਆਂ ਨੇ।
ਹਾਂਜੀ।
ਸਹੀ ਗੱਲ ਸਿਰ ਫੱਟਾ ਮਾਰ ਕੇ ਅੱਜ ਕੱਲ। ਨਈ ਸਕਿੱਲਸ ਸਿੱਖਣ ਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ
ਹਾਂਜੀ
ਤੁਸੀਂ ਵੇਖ ਲੋ ਪਬਲਿਕ ਸਪੀਕਿੰਗ ਫਾਈਨਿਕਸੀਅਨ ਸਕੀਲ ਚ ਸਕੂਲ ਵਿੱਚ ਆਮ ਤੌਰ ਨ ਸਿਖਾਈ ਜਾਂਦੀ ਹੈ ਸਕਿੱਲਾਂ ਜੋ ਮਤਲਬ ਕਿ ਹੁਨਰ ਹੈ ਸਕਿੱਲਏ
ਹਮ
ਹਾਂਜੀ ਉਹ ਬੰਦੇ ਚ ਆਪੀ ਆਉਂਦਾ ਆ ਵੀ ਹਾਂਜੀ।
ਸਹੀ ਗੱਲ ਇਹ ਅੱਜ ਕੱਲ੍ਹ ਪੁੱਛਦਾ ਕੋ ਕਿਸ ਮੰਨਲਓ ਕਿ ਜਿਹੜਾ ਬੰਦਾ ਨਾ ਕੁਛ ਪੜਿਆ ਹੋਵੇ ਉਹਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ।
ਹਾਂਜੀ।
ਹ ਇਸ ਕਰਕੇ ਤੁਸੀਂ ਖੂਬ ਪੜ੍ਹੋ ਖੂਬ ਮਾਂ ਪਿਓ ਦਾ ਨਾਮ ਰੋਸ਼ਨ ਕਰੋ। ਠੀਕ ਏ ਨਾ ਬੱਚੇ ਡਰ ਜਾਂਦੇ ਨੇ, ਪੜ੍ਹਾਈ ਤੋਂ ਹੀ ਬੱਚਿਆਂ ਨੂੰ ਸ਼ੌਂਕ ਪੈ ਗਿਆ ਮੋਬਾਇਲਾਂ ਦਾ ਅਸੀਂ ਮੋਬਾਇਲ ਵੇਖ ਲਈਏ। ਮੋਬਾਇਲ ਨੂੰ ਟਾਈਮ ਦੇ ਦੀਏ ਪੜ੍ਹਾਈ ਨੂੰ ਭਾਵੇਂ ਬਾਅਦ ਚ ਟਾਈਮ ਦੇ ਦਵਾਂਗੇ ਠੀਕ ਹੈ ਨਾ ਇਸ ਕਰਕੇ ਬੰਦਾ ਪਿੱਛੇ ਰਹਿ ਜਾਂਦਾ ਹੈਗਾ। ਹੁਣ ਅਸੀਂ ਆਪ ਨੀ ਪੜ੍ਹੇ ਕੀ ਅਸੀਂ ਬੱਚਿਆਂ ਨੂੰ ਕਹਿੰਦੇ ਪੜੋ। ਪੜ੍ਹੋਗੇ ਕੁਛ ਬਣ ਜਾਓਗੇ ਠੀਕ ਹੈ ਨਾ ਪੜੋਗੇ। ਕੁਛ ਬਣ ਜਾਓ ਗਏ ਨੀ ਤੇ ਫੇਰ ਧੱਕੇ ਤੇ ਖਾਣੇ ਹੀ ਪੈਣੇ ਨੇ ਠੀਕ ਹੈ ਨਾ ਹੋ
ਹਾਂਜੀ। ਸ਼ਿਕਸ਼ਾ ਇਹਸਾ ਵਿਸ਼ਾ ਹੈ। ਜਿੰਦੇ ਵਿੱਚ ਮਤਲਬ ਕਿ ਹਰ ਕਿਸੇ ਦਾ ਅਲੱਗ ਔਰ ਅਨੋਖਾ ਅਨੋਖਾ ਨਜ਼ਰੀਆ ਹੁੰਦਾ ਏ। ਬੋਤ ਅਲੱਗ ਢੰਗ ਹੁੰਦਾ ਹਰ ਕਿਸੇ
ਹੂੰ ਹੂੰ
ਜਿਵੇਂ ਤੁਸੀਂ ਨੀਟ ਦੀ ਪੜ੍ਹਾਈ ਵੇਖ ਲਓ। ਡਾਕਟਰ ਦੀ ਉਹਨਾਂ ਚ ਨਾ ਨੀਟ ਦੀ ਨੀਟ ਦੀ ਡਾਕਟਰ ਦੀ।
ਹਾਂਜੀ ਹਾਂਜੀ ਹਾਂਜੀ ਡਾਕਟਰ ਦੀ ਪੜਾਈ ਵੇਖਲੋ ਉਹਨਾਂ ਦੀ ਹਾਂ ਹਾਂਜੀ ਹਾਂਜੀ।
ਤੇ ਕਫੀ ਕਾਫ਼ੀ ਬੱਚਿਆਂ ਨੇ ਆਪਣੀ ਮਤਲਬ ਹੱਤਿਆ ਕਰ ਲਈ ਹੈ ਵੀ ਪੇਪਰ ਲੀਕ ਹੋਇਆ ਤੇ ਹਾਂਜੀ। ਹਾਂ ਬਈ ਨੀਟ ਦੀ ਪੜ੍ਹਾਈ ਪੂਰੀ ਸੇਫਟੀ ਹਾਂਜੀ।
ਅੱਛਾ ਵੇਖ ਲਓ ਪੜ੍ਹ ਲਿਖਕੇ ਖੂਬ ਮੌਜਾ ਹੀ ਭਾਵੇਂ ਤੁਸੀਂ ਦੱਸੋ। ਪੜ੍ਹਾਈ ਕਰੋ ਕਾਲਜ ਤੁਸੀ ਡੈਂਟਲ ਦਾ ਕੋਰਸ ਕਰੋ ਮੈਂ ਕਹਿੰਦੀ ਹਾਂ।
ਝੁਕ ਜਾਂਦੇ ਨਾ ਇੰਨੀ ਔਖੀ ਪੜ੍ਹਾਈ ਕਰਦੇ।
ਹਾਂ ਬਿਲਕੁਲ ਜਿਨਾਂ ਜਿਨਾਂ ਨੇ ਵੀ ਜਿਹਨਾਂ ਸਟਰਗਲ ਕੀਤਾ ਨਾ ਉਹ ਹੀ ਅੱਜ ਰਾਜ ਕਰ ਰਿਹਾ ਹੈ ਜਿਹਨੇ ਜਿਹਨੇ ਸਟਰਗਲ ਕੀਤਾ। ਪੈਲੇ ਸਟਰਗਲ ਕਰਨਾ ਪੈਂਦਾ ਬੰਦੇ ਨੂੰ ਬੋਤ ਮੇਹਨਤ ਕਰਨੀ ਪੈਂਦੀ ਪੈਲੇ ਹੁਣ ਜੇ ਅਸੀਂ ਕਹਿੰਦੇ ਹਾਂ ਅਸੀਂ ਡਾਕਟਰ ਡਾ ਕੋਲ ਜਾਂਦੇ ਹਾਈ ਡਾਕਟਰ ਨੇ ਪੰਜ ਸੌ ਫੀਸ ਲੈਤੀ ਅਗਲੇ ਨੇ ਲਾਇਆ ਵੀ ਹੈ ਨਾ ਵੱਡੇ ਡੇ ਵੱਡੇ ਡਾਕਟਰ ਕੋਲ ਜਾਓ। ਤੁਹਾਡੇ ਕੋਲ ਤੁਹਾਡੇ ਕੋਲ ਪੈਲੇ ਪੰਜ ਸੌ ਫੀਸ ਲੈਣਗੇ ਕਿਉਂ ਅਗਲਿਆਂ ਨੇ ਕਿੱਥੋਂ ਕਮਾਣਾ ਸਾਡੇ ਕੋਲ ਹੀ ਕਮਾਉਣਾ ਹੈਗਾ ਫੇਰ ਅਸੀਂ ਕਹਿੰਦੇ ਹਾਏ ਕਿਨੇ ਹਾਂ ਤੇ, ਅਸੀਂ ਕਹਿੰਦੇ ਹ, ਹਾਏ ਕਿੰਨੀ ਮੌਜਾਂ ਇਹਨਾਂ ਨੂੰ। ਹਾਂਜੀ ਉਹ ਤਾਂ, ਵੇਖੋ ਉਹਨਾਂ ਨੇ, ਰਾਤ-ਦਿਨ ਇੱਕ ਕੀਤਾ।
ਹਾਂਜੀ।
ਨਹੀਂ ਕੀਤਾ ਰਾਤ-ਦਿਨ ਇੱਕ ਕੀਤਾ ਹੁੰਦਾ ਉਹਨਾਂ ਨੇ ਤੁਸੀਂ ਆਪਣੀ ਪੜ੍ਹਾਈ ਲਾ, ਲਓ ਅੱਠਵੀਂ ਦਸਵੀਂ। ਤੁ ਬਾਹਰ ਵੀ ਲਾ ਲਓ ਦੋ, ਘੰਟੇ ਨੀ, ਪੜ੍ਹ ਸਕਦੇ ਤੁਸੀਂ। ਤੇ, ਉਹ ਡਾਕਟਰ ਦੀ ਪੜ੍ਹਾਈ ਤੇ, ਤੁਹਾਨੂੰ ਪਤਾ ਕਿੰਨੀ ਮੁਸ਼ਕਿਲ ਹੁੰਦੀ ਹੈ। ਅਸੀਂ ਕਹਿੰਦੇ ਹਾਂ ਹਾਂ ਇਹ ਮੋਜਾ ਮਾਰ ਰਿਹਾ ਵੈ। ਪ ਸਟਰਗਲ ਹੁੰਦਾ ਹਰ ਕਿਸ ਬੱਚੇ ਸਟਟਰਗਲ ਹੁੰਦਾ ਹੈਗਾ ਵਾ, ਬਹੁਤ ਮਿਹਨਤ ਹੁੰਦੀ ਪਹਿਲੇ ਅੱਛਾ ਹੁਣ ਘਰ ਦੇ ਕੰਮ ਲਾ ਲੋ, ਅਸੀਂ ਕੰਮ ਕਰਾਂਗੇ ਤਾਂ, ਹੀ ਰੋਟੀ-ਰੋਟੀ ਬਣਾਵਾਂਗੇ ਤਾਂ, ਹੀ ਖਾ ਸਕਦੇ ਹਾਂ ਐ ਹੁਣ ਪਿਆ-ਪਿਆ ਸਾਡੇ ਅੰਦਰ ਚਲਾ ਜਾਏਗਾ। ਹਾਂ, ਇੱਕ ਕੰਮ ਨੂੰ ਮਿਹਨਤ ਕਰਨੀ ਪੈਂਦੀ ਹੈ ਜੀ।
ਸਹੀ ਗੱਲ। ਉਹ, ਤਾਂ।
ਹੂ।
ਜਿਵੇਂ ਨੀਟ ਦੀ, ਪੜ੍ਹਾਈ ਵੇਖਲੋ ਟੱਚ, ਫੋਨ ਬਿਲਕੁਲ ਵੀ ਅਲਾਓ ਨਹੀਂ ਕਰਦੇ ਅਲਾਓ ਵੀ, ਨਹੀਂ ਕਰਦੇ ਟੱਚ, ਫੋਨ ਬਿਲਕੁਲ ਮਤਲਬ ਪਟਨਾਂ ਲਾ ਫੋਨ ਅਲਾਊਡ ਕਰਦੇ ਨੇ, ਘਰ ਵਾਸਤੇ ਗੱਲ ਕਰਨ ਵਾਸਤੇ ਬਸ ਫੋਨਾਂ ਦੀ ਅੱਜ ਕੱਲ ਵਿਗਾੜਿਆ ਜ, ਹਾਂਜੀ।
ਹੋਰ ਕੀ ਮੈਂ, ਸਕੂਲ ਵਾਲੇ ਕਹਿ ਦਿੰਦੇ ਨੇ ਆਪਣਾ ਅ, ਫੋਨਾਂ ਤੇ ਹੀ, ਕੰਮ ਕਰਨਾ ਹੈਗਾ ਵੈ। ਚੋਰ ਛੇੜੇ ਹੋ ਗਏ ਨੇ, ਉਹਨਾਂ ਨੂੰ ਮੋਜਾਂ ਲੱਗ ਗਈਆਂ ਨੇ, ਉਹ ਮਾਂ ਪਿਓ ਅੰਦਰ ਆਣਗੇ ਤੇ ਪੜ੍ਹ ਲੈਣਗੇ ਮਾਂ ਪਿਓ ਬਾਹਰ ਗਿਆ ਤੇ, ਫਿਰ ਆਪਣਾ ਗੇਮਾਂ ਜਾਂ ਉੜ ਪਤੰਗ ਹਾਂ। ਬਸ ਬਹੁਤ ਬੁਰੇ ਹਾਲ ਹੋ ਗਏ ਨੇ, ਵੇਖੋ ਜੇ, ਤੇ ਜੀਨੇ ਮਿਹਨਤ ਕਰਨੀ ਜੀਨੇ ਕੁੱਝ ਬਣਨਾ ਹੈ। ਜਿਹਨੇ ਆਪਣੇ ਅੰਦਰ ਜੋਸ਼ ਜਗਾਇਆ ਹਾਂ, ਵੀ, ਮੈਂ ਕੁਛ ਕਰਨਾ ਕੁਛ ਬਣਨਾ। ਉ, ਹੀ, ਕਾਮਯਾਬ ਹੋਏਗਾ। ਠੀਕ ਹੈ, ਨਾ ਜੇ ਗੱਲਾਂ ਨਾਲ ਤੇ, ਗੱਲਾਂ ਤੇ ਬਥੇਰੇ ਬੰਦੇ ਕਰ ਲੈਂਦੇ ਨੇ। ਗੱਲਾਂ ਨਾਲ ਕੁਛ ਨੀ ਹੋਣਾ, ਕਰਨਾ ਪਏਗਾ। ਠੀਕ ਏ ਨਾ, ਕਰਨ ਨਾਲ ਕੁੱਛ ਬਣਨਾ ਇਹਨਾਂ ਨੇ ਗੱਲਾਂ ਤੇ ਬਹੁਤ ਵੱਡੀਆਂ-ਵੱਡੀਆਂ ਲੋਕ, ਕੀ ਬੈਠੇ ਕਰਨ ਵਾਲੇ।
ਹਾਂਜੀ, ਐਜੂਕੇਸ਼ਨ ਤਾਂ ਹਾਂਜੀ। ਐਜੂਕੇਸ਼ਨ ਦਾ ਫਿਊਚਰ ਰਾਸਤੇ ਬਹੁਤ ਜਰੂਰੀ ਹੈ।
ਬਹੁਤ ਜ਼ਰੂਰੀ ਹੈ ਜੀ, ਜਿੰਨੀ ਮਹਿੰਗਾਈ ਹੋ ਗਈ ਨਾ, ਇਸ ਕਰਕੇ ਰਲ ਕੇ ਕਰੋ, ਤਾਂ ਹੀ ਪਰਿਵਾਰ ਪਲ ਸਕਦਾ।
ਹਾਂਜੀ।
ਅੱਜ-ਕੱਲ, ਪਹਿਲੇ ਆਉਂਦਾ ਸੀ, ਪਹਿਲੇ ਇੱਕ ਬੰਦਾ ਕਮਾਉਦਾ ਸੀ, ਦੱਸ ਬੰਦੇ ਬਹਿ ਕੇ ਖਾਂਦੇ ਸੀ। ਅੱਛਾ,
ਹਾਂਜੀ, ਉਹ ਤਾਂ ਹੈ।
ਆ ਜੇ ਵੇਖੋ, ਹੋਰ ਨੀ ਪੜ੍ਹਨਾ। ਜੇ ਮਜ਼ਦੂਰੀ ਕਰਨੀ ਹੈ, ਤੇ ਤੁਸੀਂ ਸਿਰਫ ਰੋਟੀ ਹੀ, ਚੱਲ ਸਕਦੀ ਹੈ। ਤੇ ਸਿਰਫ ਤੁਸੀਂ ਰੋਟੀ, ਰੋਟੀ ਹੀ ਖਾ ਸਕਦੇ ਹੋ, ਜੇ ਤੁਸੀਂ ਕਹਿੰਦੇ ਸ਼ੌਂਕ ਪੂਰੇ ਕਰਨੇ ਸ਼ੌਂਕ ਨਹੀਂ ਪੂਰੇ ਹੋ ਸਕਦੇ। ਕੁਛ ਕਰੋਗੇ, ਕੁਛ ਬਣੋਗੇ ਤਾਂ ਹੀ ਤੁਹਾਡੇ ਸ਼ੌਕ ਪੂਰੇ ਹੋ ਸਕਦੇ ਨੇ। ਠੀਕ ਹੈ ਨਾ, ਜੇ ਮਜ਼ਦੂਰੀਆਂ ਕਰਨੀਆਂ ਨੇ ਤੇ ਫਿਰ ਤੁਸੀਂ ਖਾਲੀ ਰੋਟੀ ਹੀ ਖਾ ਸਕਦੇ ਹੋ।
ਨਈ ਨਈ
ਸਹੀ ਗੱਲ
ਤੁਸੀਂ ਕੀ ਬਣਨਾ ਚਾਹੁੰਦੇ ਹੋ?
ਕਿ।
ਮੈਂ ਕਿਹਾ ਤੁਸੀਂ ਕੀ, ਬਣਨਾ ਚਾਹੁੰਦੇ ਹੋ, ਤੁਸੀਂ ਕੀ ਬਣਨਾ ਚਾਹੁੰਦੇ ਹੋ, ਪੜ੍ਹ ਲਿਖ ਕੇ?
ਜੇ, ਐਜੂਕੇਸ਼ਨ ਐਪ, ਕੰਪਲੀਟ ਹੋਲੇ ਸਟੱਡੀ।
ਹਾਂਜੀ।
ਤਾਂ ਹੀ, ਫੇਰ ਅੱਗੇ ਵੇਖਾਂਗੇ ਕੁਛ ਕੀ ਮਤਲਬ ਕੀ ਰਸਤਾ ਹੈ, ਅੱਗੇ।
ਹਾਂਜੀ ਕੁਛ ਤਾਂ ਸੋਚਿਆ ਹੋਨਾ?
ਹਾਂਜੀ ਜੋ ਸੋਚੋ ਉਹ ਨੀ ਫੇਰ ਹੁੰਦਾ ਫੇਰ। ਮੈਂ, ਵੇਖੋ ਰੱਬ ਦੇ ਭਰੋਸੇ ਰੱਬ ਦੇ ਭਰੋਸੇ
ਥੋੜਾ ਜਿਹਾ, ਵੇਖੋ ਰੱਬ ਦੇ ਭਰੋਸੇ ਤਾ ਹੀ, ਕਰੋਗੇ ਨਾ ਕੁਛ ਮਨ ਇਚ ਬਣਾਓ ਤੇ ਸਹੀ ਕੁਛ ਹ, ਸੋਚੋ ਤਾਂ ਸਹੀ ਮੈਂ ਇਹ ਕੰਮ ਕਰਨਾ। ਮੈਂ ਜੋਬ ਕਰਨੀ ਏ ਹ ਅੱਸੀਂ ਕਹਾਂਗੇ ਹੱਥ ਤੇ ਹੱਥ ਬਹਿ ਬਹਿ ਜਾਂਗੇ ਰੱਬ ਕਰੇਗਾ ਰੱਬ ਨੇ ਹੀ ਕਰਨਾ ਫਿਰ ਦੱਸੋ
ਤੇ ਹੌਸਲਾ ਦੇਣਾ ਕਰਨ ਵਾਲੇ ਤੇ ਅਸੀਂ ਆ ਰੱਬ ਨੇ ਤੇ ਰਾਹ ਦਿਖਾਨੀ
ਕਰਦਾ ਤਾਂ ਸਭ ਕੁੱਛ ਰੱਬ ਈ ਐ ਹਿੰਮਤ ਓਈ ਦਿੰਦਾ ਕੁੱਛ ਸੋਚ ਨੀ ਸ਼ਕ ਤੀ ਦੇ ਰੱਖੀ ਪਰਮਾਤਮਾ ਨੇ ਸਾਨੂੰ ਓ ਸੋਚਣ ਸਮਝਣ ਸ਼ਕਤੀ ਦੇ ਰੱਖੀ ਤੇ ਸਾਨੂੰ ਪਰਮਾਤਮਾ ਨੇ।
ਸਹੀ ਗੱਲ
ਜੋ ਮਰਜ਼ੀ ਹਾਂਜੀ ਹੋਰ ਕੇੜਾ ਸਕੂਲ ਕਿੱਧਰ?
ਹਾਂਜੀ ਐ ਮੈਂ ਸੀਨੀਅਰ ਠੀਕ ਐ।
ਅੱਛਾ ਜੀ ਠੀਕ ਐ
ਠੀਕ